ਸਤਿ ਸ਼੍ਰ
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਠੀਕ ਹੋ?
ਹਾਂਜੀ ਤੁਸੀਂ ਠੀਕ ਹੋ?
ਹਾਂਜੀ ਮੈਂ ਵੀ ਵਧੀਆ ਹੋਰ ਘਰੇ ਸਭ ਠੀਕ ਨੇ
ਸਭ ਠੀਕ ਠਾਕ ਕੀ ਕਰਦੇ ਸੀ ਤੁਸੀਂ
ਮੈਂ ਹਜੇ ਹੁਣੀ ਰੋਟੀ ਸਬਜ਼ੀ ਬਣਾ ਕੇ ਹਟੀ ਆ ਤੁਸੀਂ ਕੀ ਕਰਦੇ ਸੀ।
ਮੈਂ ਤਾਂ ਨਿਊਜ਼ ਦੇਖਦੀ ਸੀ।
ਅੱਛਾ ਟੀ ਵੀ ਤੇ ਦੇਖਦੇ ਹੋ ਤੁਸੀਂ ਨਿਊਜ਼
ਹਾਂਜੀ।
ਅਸੀਂ ਤਾਂ ਪੇਪਰ ਚ ਹੀ ਪੜ੍ਹ ਲੈਂਦੇ ਹੁੰਦੇ ਹਾਂ।
ਪੇਪਰ ਤੇ ਫਿਰ ਨਜ਼ਰ ਤੇ ਅਸਰ ਪੈਂਦਾ ਨਾ ਫਿਰ ਬਾਰੀਕ ਦੇਖ, ਦੇਖ ਕੇ
ਟੀ ਵੀ ਨਾਲੋਂ ਤਾਂ ਵਧੀਆ ਹੀ ਆ ਟੀਵੀ ਦਾ ਤਾਂ ਉਹ ਵੀ ਲਾਈਟ ਵੀ ਪੈਂਦੀ ਆ ਟੀ ਵੀ ਦੇਖ, ਦੇਖ ਕੇ ਅਜ ਤੋਂ ਵਧੀਆ ਪੜ੍ਹਨ ਨਾਲ ਤਾਂ ਵਧੀਆ ਆਪਦੀ ਨੌਲੇਜ ਵੀ ਵੱਧਦੀ ਆ।
ਨਹੀਂ ਟੀ ਵੀ ਦਾ ਇਹ ਵੀ ਫਾਇਦਾ ਹੁੰਦਾ ਕਿ ਕੰਨ ਵਿੱਚ ਆਵਾਜ਼ ਜਾਂਦੀ ਆ ਪਤਾ ਲੱਗਦਾ ਹੈ ਨਾਲੇ ਆਪਣੇ ਕੰਮ ਵੀ ਕੀਤੇ ਜਾਂਦੇ ਆ ਘਰ ਦੇ ਔਰ ਬੱਚਿਆਂ ਅ ਫੈਮਿਲੀ ਦੇ ਵਿੱਚ ਵੀ ਫੈਮਿਲੀ ਨੂੰ ਵੀ ਨੌਲੇਜ ਮਿਲ ਜਾਂਦੀ ਹੈ ਅ ਨਿਊਜ਼ ਦੀ ਟੀ ਵੀ ਤੋਂ ਫੈਮਲੀ ਫਿਰ ਫੈਮਲੀ ਵਿੱਚ ਆਪ ਆਪਣੇ ਅ ਪੇਪਰ ਵਿੱਚ ਦੇ ਪੇਪਰ ਨਹੀਂ ਦੇਖਦੇ
ਹਾਂਜੀ ਪਰ ਜੇ ਆਪਾਂ ਪੇਪਰ ਚ ਪੜ੍ਹੀਏ ਤਾਂ ਜਵਾਕਾਂ ਨੂੰ ਪੜ੍ਹਨ ਦੀ ਵੀ ਆਦਤ ਪੈਂਦੀ ਆ ਜੇ ਪੜ੍ਹੀਏ ਰੀਡਿੰਗ ਕਰਦੇ ਤੇ ਫਿਰ ਬੱਚੇ ਹੋਰ ਬਾਕੀ ਵੀ ਬੁੱਕਾਂ ਪੜ੍ਹ ਲੈਂਦੇ ਨੇ ਜੇ ਆਪਾਂ ਪੜ੍ਹੀਏ ਜਾਈਏ ਹੋਰ ਉਹ ਚੱ ਪੇਪਰ ਚੱ ਤਾਂ ਹੋਰ ਵੀ ਬਹੁਤ ਕੁੱਛ ਹੁੰਦਾ ਉਹ ਚ ਅਹ ਹੋਰ ਵੀ ਬਾਕੀ ਕਿ ਨੌਲੇਜ ਹੁੰਦੀ ਆ ਐ ਐਡਵਰਟਾਈਜ਼ ਹੁੰਦੇ ਨੇ ਨਿਊਜ਼ ਚ ਤਾਂ ਕ ਨਿਊਜ਼ ਹੀ ਦਿੰਦੇ ਨੇ ਪੇਪਰ ਚ ਜੇ ਪੜ੍ਹੀਏ ਪੇਪਰ ਚ ਤਾਂ ਬਹੁਤ ਕੁੱਛ ਦਿੱਤਾ ਹੁੰਦਾ ਜਿਹੜੇ ਜਵਾਕਾਂ ਨੂੰ ਇੰਝ ਇੰਟਰਸਟ ਆਵੇ ਪੜ੍ਹਨ ਨੂੰ ਅਸੀਂ ਤਾਂ ਉਹੀ ਪੜ੍ਹਦੇ ਹਾਂ ਜ਼ਿਆਦਾ
ਹਮ ਮੈਨੂੰ ਤਾਂ ਟੀ ਵੀ ਟੀ ਵੀ ਦੀ ਮੈਨੂੰ ਆਦਤ ਪਈ ਹੋਈ ਆ ਸਾਨੂੰ ਤਾਂ ਫਿਰ ਟੀ ਵੀ ਦੀ ਸਾਰਾ ਪਰਿਵਾਰ ਬੈਠ ਕੇ ਦੇਖ ਲੈਂਦੇ ਨਾ ਫਿਰ
ਅਸੀਂ ਤਾਂ ਪੇਪਰ ਪੜ੍ਹਦੇ ਹਾਂ ਐਵੇਂ ਤਾਂ ਕੋਈ ਨੀ ਅਸੀਂ ਤਾਂ ਜਵਾਖਾ ਮੈਂ ਜਵਾਖਾ ਬਿਠਾ ਕੇ ਆਪਾ ਪੜ੍ਹ ਲੈਂਦੇ ਹ ਨਾਲੇ ਉਹਨਾਂ ਨੂੰ ਸਮਝਾ ਵੀ ਲੈਂਦੇ ਹਾਂ ਫਿਰ ਉਹਨਾਂ ਨੂੰ ਵੀ ਪੜ੍ਹਨ ਨਾਲ ਪਤਾ ਲੱਗਦਾ ਕਿਵੇਂ ਪੜ੍ਹਨਾ ਸਭ ਕੁਛ ਆਦਤ ਪੈਂਦੀ ਹੈ ਪੜ੍ਹਨਾ ਟੀ ਵੀ ਦੀ ਤਾਂ ਫਿਰ ਉਹ ਲੱਗ ਜਾਂਦੇ ਆ ਟੀ ਵੀ ਦੇਖ, ਦੇਖ ਕੇ ਅੱਖਾਂ ਖ਼ਰਾਬ ਹੁੰਦੀਆਂ ਨੇ
ਟੀ ਵੀ ਦਾ ਟਾਇਮ ਟੀ ਵੀ ਦਾ ਐਵੇਂ ਨਾ ਆ ਸਾਰੇ ਦੇਖ ਲੈਂਦੇ ਸੁਂਣ ਲੈਂਦੇ ਫੇਰ ਅਖ਼ਬਾਰ ਦਾ ਇੱਕ ਅਖਬਾਰ ਸਾਰੇ ਪਰਿਵਾਰ ਨੂੰ ਵਿੱਚ ਕਿਵੇਂ ਵੰਡ ਸਕਦੇ?
ਹਾਂਜੀ, ਉਹ ਤਾਂ ਹੈਗਾ, ਪਰ ਜੇ ਆਪਾਂ ਇੱਕ ਵਾਰ ਇੱਕ ਵਾਰ ਜੇ ਆਪਾਂ ਪੜ੍ਹ ਲਈਏ ਫੇਰ ਸਾਰੇ ਪੜ੍ਹਨ ਦੀ ਆਦੱਤ ਪੈਂਦੀ ਐ ਨਾ ਇਹ ਤਾਂ ਵਧੀਆ ਗੱਲ ਆ।
ਹੁੰ।
ਜੇ ਆਪਾਂ ਆਪਾਂ ਹੀ ਪੜ੍ਹ ਕੇ ਸਾਰਿਆਂ ਨੂੰ ਸੁਣਾਈਏ ਨਾਲੇ ਵਧੀਆ ਟਾਈਮ ਨਾਲ ਸਾਰੇ ਆਪਾਂ ਕਾਰ ਇਕੱਠੇ ਬੈਠ ਕੇ ਪੜ ਸਕਦੇ ਹਾਂ। ਫੈਂਮਲੀ ਨਾਲ ਟਾਈਮ ਸਪੈਂਡ ਹੋ ਜਾਂਦਾ ਮੈਂ ਪੜ੍ਹ ਕੇ ਤਾਂ ਨਾਲੇ ਉਹ ਨੂੰ ਗੱਲਾਂ ਬਾਤਾਂ ਤਾਂ ਹੋ ਜਾਂ ਡਿਸਕਸ ਤਾਂ ਕਰ ਸਕਦੇ ਨਿਊਜ਼ ਬਾਰੇ
ਹਾਂਜੀ।
ਹਾਂਜੀ। ਹੋਰ ਕੀ ਬਣਾਇਆ
ਫਿਰ ਤੁਸ ਅਹ ਅਸੀਂ ਕਰੇਲੇ ਬਣਾਏ ਸੀ।
ਅੱਛਾ, ਵਧੀਆ।
ਮੌਸਮ ਕਿਵੇਂ ਐ ਤੁਹਾਡਾ?
ਸਾਡੇ ਤਾਂ ਰਾਤ ਮੀਂਹ ਪਿਆ ਬਹੁਤ ਮੀਂਹ ਪਿਆ ਫੇਰ ਹੁਣ ਤਾਂ ਵਧੀਆ ਮੌਸਂਮ ਹੋਇਆ ਪਿਆ। ਥੋੜੀ ਜਿਹੀ ਹੈਗੀ ਆ ਗਰਮੀਂ। ਪਰ ਮੌਸਮ ਠੀਕ ਆ ਹਵਾ ਵੀ ਚੱਲਦੀ ਐ ਵਿੱਚ ਵਿਚ
ਸਾਡੇ ਤੂਫਾਨ ਬਹੁਤ ਆਇਆ ਗਾ ਤੂਫਾਨ ਆਇਆ ਸੀ ਰਾਤ, ਫੇਰ ਉਸ ਤੋਂ ਬਾਅਦ ਮੀਂਹ। ਪੈ ਗਿਆ ਸੀ।
ਹਾਂ ਫੇਰ ਇਹ ਮੌਸਂਮ ਦਾ ਪਤਾ ਨੀ ਲੱਗਦਾ ਇਹ ਮੌਸਂਮ ਤਾਂ ਬਿਮਾਰ ਵੀ ਕਰਦਾ।
ਨੇਰੀ ਬਹੁਤ ਆਈ ਸੀ ਸਾਡੇ।
ਅੱਛਾ, ਉਹੀ ਇਹ ਮੌਸਮ ਤਾਂ ਬਿਮਾਰ ਵੀ ਕਰਦਾ ਮੌਸਂਮ ਕੱਦੇ ਮੀਂਹ ਇੱਕ ਵਾਰ ਜਾਂ ਮੀਂਹ ਪੈ ਜੇ ਜਾਂ ਫੇਰ ਧੁੱਪ ਹੀ ਹੈ ਜਾ ਗਰਮੀ ਹੋਵੇ।
ਗਾਂ ਵੀ ਬਹੁਤ ਪੈ ਜਾਂਦਾ ਮਿੱਟੀਆ ਧੂਲਾ ਭਰ ਜਾਂਦੇ ਘਰ ਵਿੱਚ, ਫਿਰ ਸੱਬ ਸਫ਼ਾਈ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ।
ਸਹੀ ਗੱਲ ਆ, ਇਹ ਤਾਂ ਹੈਗਾ ਮਿੱਟੀਆਂ ਤਾਂ ਬਹੁਤ
ਸਾਡੇ ਨਾ ਰੋਡ ਵੀ ਨੀ ਬਣਿਆ ਨਾ ਫੇਰ। ਰੋਡ ਕਰਕੇ ਸਾਨੂੰ ਇੰਨੀ ਦਿੱਕਤ ਆਂਦੀ ਬਹੁਤ ਜਾਦਾ। ਇੰਨੇ ਇੰਨੇ ਸਾਡੇ ਨਾ ਰੋਡ ਦੇ ਖੱਡੇ। ਇੰਨੇ ਵੱਡੇ ਖੱਡਿਆਂ ਵਿੱਚੋਂ ਖੱਡੇ ਹੋਏ ਆ। ਪਾਣੀ ਜਮਾ ਹੁੰਦਾ ਮੀਂਹ ਦਾ, ਇੰਨਾ ਮੁਸ਼ਕਿਲ ਆ ਸਾਡੇ।
ਇਹ ਸਹੀ ਗੱਲ ਆ, ਅੱਜ ਕੱਲ ਇਹ ਰੋਡ ਵਗੈਰਾ ਤੇ ਬਹੁਤ ਔਖਾ ਇਹਦੇ ਕਰਕੇ ਐਕਸੀਡੈਂਟ ਵੀ ਬਹੁਤ ਹੁੰਦੇ ਨੇ।
ਹੁੰ,
ਰੋਡ ਕਰਕੇ ਨਾ ਰੋਡ ਬਣਾਉਣੇ ਹੀ ਚਾਹੀਦੇ ਨੇ।
ਗੱਡੀਆਂ ਗੱਡੀਆਂ ਵੱਡੇ ਵੱਡੀਆਂ ਜਾਂਦੇ ਆ ਸਾਡੇ। ਅ ਰੋਡ ਛੋਟਾ ਗੱਡੀਆਂ ਵੱਡੀਆਂ ਜਾਂਦੇ ਆ।
ਇਹਦਾ ਨੁਕਸਾਨ ਬਹੁਤ ਨੇ ਜੇ ਤੁਸੀਂ ਦੇਖਿਆ ਜਾਵੇ ਤਾਂ ਖੱਡਿਆਂ ਦੇ ਹਨਾ ਰੋਡ ਵਧੀਆ ਨਾ ਹੋਵੇ ਤਾਂ ਕਿੰਨੇ ਲੋਕ ਮਰ ਜਾਂਦੇ ਐਵੇਂ। ਐਕਸੀਡੈਂਟ ਹੋ ਕੇ ਛੋਟੇ ਰੋਡ ਹੁੰਦੇ ਨੇ ਗੇ।
ਕੋਈ ਵੀ ਹੱਲ ਨਹੀਂ ਕਰਦਾ ਇੱਥੇ ਦਾ।
ਕਰਨਾ ਚਾਹੀਦਾ, ਅੱਜ ਕੱਲ੍ ਫੇਰ ਆਹ ਵੀ ਹੈ ਸੋਸ਼ਲ ਮੀਡੀਆ ਤੇ ਤੁਸੀਂ ਕਰ ਸਕਦੇ ਹੋ। ਸੋਸ਼ਲ ਮੀਡੀਆ ਤੇ ਪਾ ਸਕਦੇ ਹੋ ਵੀ ਸਾਡੇ ਰੋਡ ਦਾ ਕੰਮ ਵਧੀਆ ਨੀ ਆ, ਤੁਸੀਂ ਕਰਕੇ ਉਵੇਂ ਕਿੰਨੇ ਤਾਂ ਸੋਸ਼ਲ ਮੀਡੀਆ ਅੱਜ ਕੱਲ੍ਹ ਏਨਾ ਵਧੀਆ ਹੋਇਆ ਪਿਆ ਸਾਰਾ ਕੁਛ ਸਕਦੇ ਉਹਦੇ ਦੁਆਰੇ।
ਫੇਰ ਲੜਨੇ ਲੱਗ ਜਾਂਦੇ।
ਫਰ ਤੁਸੀਂ ਵੀ ਕਰ ਸਕਦੇ ਹੋ ਨਾ, ਤੁਹਾਡੇ ਵੀ ਤੁਸੀਂ। ਆਪਦੇ ਸੋਸ਼ਲ ਮੀਡੀਆ ਹੁੰਦਾ, ਇੰਸਟਾਗ੍ਰਾਮ ਆ ਫੇਸਬੁੱਕ ਆ ਉਹਦੇ ਤੋਂ ਪਾ ਕੇ। ਫੇਰ ਲੋਕਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵਾਰ ਪਾ ਦੋ ਤਾਂ ਸਾਰੇ ਕਿਤੇ। ਫੈਲ ਜਾਂਦੀਆਂ ਖਬਰ।
ਫੇਰ ਲੜਨੇ ਲੱਗ ਜਾਂਦੇ ਕਿ ਤੁਸੀਂ ਸਾਨੂੰ ਮੈਂਬਰ ਸਰਪੰਚ ਕੇ ਤੁਸੀਂ ਵੀਡੀਓ ਕੳ ਪਾਈ। ਪਿੰਡ ਦੀ, ਫੇਰ ਐਵੇਂ ਬੋਲਨ ਲੱਗ ਜਾਂਦੇ ਡਰ ਫੇਰ ਡਰਾ ਦਿੰਦੇ।
ਤੁਸੀਂ ਨਹੀਂ ਤੁਸੀਂ ਤੁਹਾਡਾ ਹੱਕ ਦੇ ਵਾਸਤੇ ਤਾਂ ਲੜ ਸਕਦੇ ਹੋ ਤੁਹਾਡੇ ਨਾਲ ਤੁਸੀਂ ਕਿੰਨੇ ਲੋਕ ਫੇਰ ਤੁਹਾਨੂੰ ਮਿਲ ਜਾਣਗੇ ਐਵੇਂ ਸੋਸ਼ਲ ਮੀਡੀਆ ਤੇ ਤਾਂ ਬਹੁਤ ਮਿਲੂਗੇ।
ਇੱਥੇ ਲੋਕ ਦਬਾ ਦਿੰਦੇ ਨਾ ਗ਼ਰੀਬਾਂ ਨੂੰ ਦਬਾ ਦਿੰਦੇ।
ਏਦਾਂ ਦੀ ਕੋਈ ਗੱਲ ਨੀ ਹੈ ਜੇ ਤੁਸੀਂ ਕਰੋਗੇ ਤਾਂ ਫਿਰ ਤਾਂ ਮਿਲੂਗਾ, ਤੁਸੀਂ ਕਰ ਕਰਦੇ ਨੀ ਸੋਸ਼ਅਲ ਮੀਡੀਆ ਯੂਜ਼।
ਨਹੀਂ।
ਕਰਨਾ ਚਾਹੀਦੇ, ਇੰਨੀ ਵਧੀਆ ਗੱਲ ਆ ਸੋਸ਼ਲ ਮੀਡੀਆ ਅੱਜ ਕੱਲ ਤਾਂ ਬਹੁਤ ਸੌਖਾ ਕਰਤਾ ਸੋਸ਼ਲ ਮੀਡੀਆ ਨੇ ਤਾਂ।
ਅੱਛਾ।
ਹ। ਹੋਰ ਤੁਸੀਂ ਜੇ ਸੋਸ਼ਲ ਮੀਡੀਆ ਤੇ ਜਿਹੜਾ ਮਰਜ਼ੀ ਕੁਛ ਲੈ ਲਓ ਜਿਹੜਾ ਮਰਜ਼ੀ ਕੁਛ ਲੱਭ ਲਓ। ਸਭ। ਕੁਛ ਮਿਲ ਜਾਂਦਾ ਅੱਜ ਕੱਲ੍ਹ, ਬਹੁਤ ਸੌਖਾ ਕੀਤਾ ਪ। ਬਜੇ ਕਿਤੇ ਜਾਣਾ ਹੋਵੇ ਰਸਤਾ ਨਾ ਮਿਲੇ ਆਪਾਂ ਨੂੰ ਉਹ ਵੀ ਆਪਾਂ ਲੱਭ ਸਕਦੇ ਹਾਂ ਤੇ
ਅੱਛਾ।
ਹੰਜੀ
ਹੋਰ ਤੁ ਅ ਤੁਹਾਡੇ ਫੈਮਿਲੀ ਕਿਵੇਂ ਹੈ?
ਮੈਂ ਤੇ ਫੈਮਲੀ ਵਧੀਆ, ਸਭ
ਅੱਛਾ, ਤੁਹਾਡੇ ਫਰੈਂਡ ਵਗੈਰਾ ਉਹ ਕਰਦੇ ਆ ਕੋਈ ਜੋਬ ਜੂਬ?
ਹਾਂਜੀ ਮੇਰੇ ਫਰੈਂਡਸ ਵਗੈਰਾ ਸਾਰੇ ਜੋਬ ਕਰਦੇ ਨੇ ਪੂਨੇ ਬਾਈ ਬਹੁਤ ਸਾਰੇ ਪਲੇਸਿਸ ਨੇ ਜਿੱਥੇ ਵਧੀਆ ਜੋਬ ਮਿਲ ਜਾਂਦੀ ਆ
ਅੱਛਾ
ਹੰਜੀ ਮੈਂ ਸੋਚ ਰੇਹਾ ਸੀਂ ਵੀ ਘੁੰਮਨ ਜਾਈਏ ਕਿਤੇ
ਅੱਛਾ
ਹੰਜੀ
ਆ ਹੁਨ ਤਾਂ ਅਮਰਨਾਥ ਦਹ ਯਾਤਰਾ ਚੱਲਦੀ ਨਾ?
ਹਾਂਜੀ, ਉਹ ਵੀ ਮੈਂ ਸੋਚ ਸੋਚ ਰਿਹਾ ਸੀ ਵੀ ਵਧੀਆ ਲੱਗਦੇ ਉੱਥੇ ਘੁੰਮਣਾ ਹੈਨਾ ਅਮਰਨਾਥ
ਹਮ
ਮੈਂ ਸੁਣਿਆ ਬਹੁਤ, ਹੈਨਾ ਵੀ ਸੋਸ਼ਲ ਮੀਡੀਆ
ਹਮ ਹੇਮਕਟ ਸਾਹਿਬ ਵੀ ਹੁਣ ਚੱਲਦੇ ਪਏ, ਲੋਕ ਕਾਫੀ ਲੋਕ ਜਾਂਦੇ ਪਏ ਆ ਹੁਨ ਹੇਮਕੁੰਟ ਸਾਹਿਬ ਫ ਅਮਰਨਾਥ ਵੀ ਜਾਂਦੇ ਪਏ
ਹਾਂਜੀ ਉਹ ਵੀ ਗੱਲ ਆ ਬਹੁਤ ਸਾਰੇ ਵਧੀਆ ਨਹੀਂ ਐਵੇਂ ਤਾਂ ਘੁੰਮਣ ਨੂੰ ਤਾਂ ਬਹੁਤ ਕੁਛ ਹੈ ਮ ਮਹਾਰਾਸ਼ਟਰ ਚ ਜ਼ਿਆਦਾ ਘੁੰਮਣ ਨੂੰ।
ਅੱਛਾ ਅੱਛਾ।
ਹਾਂ।
ਮਹਾਰਾਸ਼ਟਰ ਕੇ ਵੱਡੀ ਉਹ ਹੇਨ ਨਾ ਕੰਟਰੀ, ਕੀ ਬੋਲਦੇ? ਹਾਂ। ਰਾਜਜਿਓ, ਮਹਾਰਾਸ਼ਟਰ ਰਾਜਜਿਓ ਵੱਡਾ ਏ।
ਹਾਂਜੀ, ਸਟੇਟ ਵਧਾ ਉਹ ਹਮ ਬਹੁਤ- ਬਹੁਤ ਜਗ੍ਹਾ ਨੇ ਘੁੰਮਣ ਨੂੰ, ਵੈਸੇ ਤਾਂ ਮੈ ਸਾਊਥ ਸਾਈਡ ਵੀ, ਬਹੁਤ ਵਧੀਆ ਨੇ ਘੁੰਮਣ ਨੂੰ, ਸਾਊਥ ਵੀ ਵਧੀਆ, ਉੱਥੇ ਕਿਵੇਂ ਆਹ ਝਾੜ ਵਗੈਰਾ, ਨੈ ਮਤਲਬ ਪੂਰੀ ਪ੍ਰਕਿਰਤੀ ਧੀ ਆ ਗਈ
ਅੱਛਾ- ਅੱਛਾ ਖਾਣਾ ਵੀ ਬਹੁਤ ਵਧੀਆ ਹੁੰਂਦਾ ਨਾ, ਉੱਥੇ ਦਾ
ਹਮ, ਖਾਣਾ ਵੀ ਵਧੀਆ ਹੁੰਦਾ।
ਹੂ ਹੂ
ਹਮ ਹਮ
ਤੁਸੀਂ ਤੁਹਾਨੂੰ ਖਾ ਖਾਣਾ ਕੀ ਪਸੰਦ ਆ ਬਾਹਰ ਦਾ
ਬਾਹਰ ਦਾ ਤਾਂ ਬਹੁਤ ਕੁਛ, ਸਾਰਾ ਮੈਨੂੰ ਬਾਹਰ ਦਾ ਹੀ ਖਾਣਾ ਪਸੰਦ ਆ ਜ਼ਿਆਦਾ
ਅੱਛਾ।
ਹਮ ਤੁਹਾਨੂੰ ਬਾਹਰ ਦਾ, ਖਾਣਾ ਪਸੰਦ ਆ ਜਾਂ, ਘਰ ਦਾ
ਬਾਹਰ ਦਾ ਖਾਓ, ਪਰ ਘੱਟ ਖਾਓ ਜਿਵੇਂ ਹਫਤੇ ਦੇ ਵਿੱਚ, ਇੱਕ ਦੋ ਵਾਰੀ ਖਾ ਸਕਦੇ ਆਪਾਂ। ਡੇਲੀ ਖਾਈਏ ਤਾਂ, ਫੇਿਰ ਉਹ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਦਿੰਦਾ। ਕਿਉਂਕਿ, ਅੱਜ -ਕੱਲ੍ਹ ਮਿਲਾਵਟ -ਮਿਲਾਵਟ ਬਹੁਤ ਚੱਲਦੀ ਪਈ ਹੈ ਨਾ।
ਹਾਂਜੀ -ਹਾਂਜੀ ਸਹੀ।
ਉਹਦੇ ਨਾਲ, ਬਿਮਾਰੀਆਂ -ਬਿਮਾਰੀਆਂ ਵੀ ਬਹੁਤ ਲੱਗਦੇ ਪਏ। ਉ ਆਪਾਂ ਘਰ ਘਰੇ ਬਣਾਉਂਦੇ ਆ, ਆਪਣੇ ਅੱਖਾਂ ਦੇ ਸਾਹਮਣੇ ਬਣਾਉਂਦੇ ਆ। ਹੁਣ, ਉਹ ਕੀ ਪਤਾ ਕੀ ਕੁੱਛ, ਹਲਕੀ ਚੀਜ਼ਾਂ ਖਾਈ ਜਾਂਦੇ ਆ, ਜਿਹਦੇ ਨਾਲ ਆਪਣੀ ਬੋਡੀ ਅਹ ਖ਼ਰਾਬ ਹੋਈ ਜਾਂਦੀ ਆ।
ਨਹੀਂ, ਪਰ ਅੱਜ- ਕੱਲ ਤਾਂ ਅੱਜ -ਕੱਲ ਵਧੀਆ ਹੀ ਮਿਲਦਾ ਪਿਆ, ਬਾਹਰ ਵੀ ਖਾਣਾ, ਅੱਜ -ਕੱਲ ਨਈ ਐ ਕਰਦੇ, ਪਹਿਲੇ ਕਰਦੇ ਸੀ, ਬਟ ਹੁਣ ਦੇ ਜ਼ਮਾਨੇ ਚ ਨਹੀਂ ਕਰਦੇ। ਹੁਣ ਤਾਂ, ਵਧੀਆ ਹੀ ਖਾਣਾ ਸਭ ਕੁਛ।
ਕੱਲ ਮੈਂ, ਨਿਊਜ਼ ਤੇ ਵੀਡੀਓ ਦੇਖੀ ਸੀ। ਉਹ ਪਨੀਰ ਡੁਪਲੀਕੇਟ, ਪਨੀਰ ਪਨੀਰ ਦੇ? ਪਕੌੜੇ, ਬਣਾ ਕੇ ਦਿੱਤੇ ਸੀ। ਆਹੋ ਖਾਂਣ ਦੇ ਲਾਇਕ ਵੀ ਨਹੀਂ ਸੀ, ਉਹਨਾਂ ਨੇ ਗਾ ਪਾ ਤਾ ਅਸੀਂ ਕਿਸੇ ਨੇ ਜੋ ਜਿਨਾਂ ਨੇ ਔਡਰ ਕੀਤਾ ਸੀ ਨਾ, ਉਹਨਾਂ ਨੇ ਗਾ ਪਾਤਾ ਸੀ
ਆ, ਐਵੇਂ ਤਾਂ ਹੁੰਦਾ।
ਹਾਂ, ਹਰ ਇੱਕ ਚੀਜ਼ ਵਿਚ ਮਿਲਾਵਟ, ਬਸ ਲੋਕ ਪੈਸਾ- ਪੈਸਾ ਕਮਾਈ ਜਾਂਦਾ ਏ, ਚੀਜ਼ ਨਹੀਂ ਵਧੀਆ ਮਿਲਦੀ ਪਈ ਏ
ਹਾਂਜੀ, ਇਹ ਤ ਗੱਲ ਹੈ। ਨਹੀਂ, ਘਰੇ ਵੀ ਵਧੀਆ ਜੀ ਅੱਜ, ਘਰੇ ਵੀ ਉਹੀ ਚੀਜ਼ਾਂ ਘਰੇ ਵੀ, ਬਣਾ ਲਈਏ ਤਾਂ ਵਧੀਆ, ਗੱਲ ਆ? ਪਰ ਐਵੇਂ ਆ, ਘਰੇ ਬਣਾਉਣ ਦਾ ਟਾਈਮ ਨਈ ਹੁੰਦਾ, ਅੱਜ -ਕੱਲ ਕੰਮ -ਕੁਮ ਚ ਜਾਈਦਾ ਹੁੰਦਾ ਤੇ ਫਿਰ ਬਾਹਰ ਜਾ ਕੇ, ਖਾ ਸਕਦਾ ਬੰਦਾ।
ਹਾਂਜੀ, ਉਹ ਮਜਬੂਰੀ ਨਾਲ ਤਾਂ ਬੰਦਾ ਜਦ, ਆਪਾਂ, ਜਦ ਬਿਮਾਰ ਵਗੈਰਾ ਰਹਿੰਦੇ ਆ। ਚੱਲ, ਮਜਬੂਰੀ ਨਾਲ ਮੰਗਵਾਉਣਾ ਵੀ ਪੈਂਦਾ।
ਹਾਂਜੀ, ਉਹ ਤਾਂ ਗੱਲ ਹੈ। ਚਲੋ ਭੈਣ ਜੀ, ਰੱਖਦੀ ਹਾਂ ਮੈਂ ਕ ਕੰਮ ਕਰ ਲਵਾ?
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ।
ਹੈਲੋ,
ਹਾਂਜੀ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਹੋਰ ਤੁਸੀਂ ਫੇਰ ਅਹ ਘੁੰਮਣੇ ਚ ਫਿਰ ਕਦੋਂ ਜਾਣਾ ਤੁਸੀਂ।
ਹਾਂਜੀ ਅਸੀਂ ਜਾਵਾਂਗੇ, ਹੁਣ ਅਗਲੇ ਮਹੀਨੇ ਮੀਂਹ ਦੇ ਮੌਸਮ 'ਚ ਜਾਵਾਂਗੇ ਘੁੰਮਣ। ਮਹਾਰਾਸ਼ਟਰ ਜਾਵਾਂਗੇ ਘੁੰਮਣ ਉੱਥੇ ਵਧੀਆ ਹੁੰਦਾ ਮੀਂਹ ਦੇ ਮੌਸਮ।
ਅੱਛਾ ਅੱਛਾ ਹੁਣ। ਬਾਰਿਸ਼ ਚ ਅਹ ਜੂਨ ਜੁਲਾਈ ਵਿੱਚ ਤਾਂ ਬਾਰਿਸ਼ ਚਾਲੂ ਹੋ ਜਾਂਦੀ ਨਾ।
ਹਾਂਜੀ ਬਾਰਿਸ਼ ਚਾਲ ਹੋ ਜਾਂਦੀ ਆ। ਫ ਉੱਥੇ ਘੁੰਮਣ ਨੂੰ ਬਹੁਤ ਪਲੇਸਿਸ ਨੇ ਨਾ ਆ ਬਾਰਿਸ਼ ਦੇ ਆ ਕੀ ਕਹਿੰਦੇ ਆ ਵਾਟਰਫੋਾਲ, ਵਗੈਰਾ ਬਹੁਤ ਨੇ।
ਅੱਛਾ, ਅੱਛਾ।
ਹਾਂਜੀ।
ਹੁਣ ਤੁਹਾਡੇ ਇੱਥੇ ਟਾਈਮ ਕਿੰਨਾ ਹੋਇਆ।
ਸਾਡੇ ਇੱਥੇ ਦੁਪਹਿਰ ਦੇ ਬਾਰਾਂ ਵਜ ਗਏ।
ਅੱਛਾ ਅੱਛਾ।
ਹਾਂਜੀ।
ਅੱਛਾ।
ਚਲੋ ਚੰਗਾ ਭੈਣ ਜੀ ਰੱਖਦੀ ਹਾਂ, ਮੈਂ ਫੋਨ ਫੇਿਰ ਕਰ ਦੇ ਕਰ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਜੀ